ਹੈਲੋ।
ਹੈਲੋ, ਸਸ੍ਰੀ ਕਾਲ ਪੈਣ ਜੀ।
ਸਸ਼੍ਰੀ ਕਾਲ ਜੀ, ਹੋਰ ਸੁਣਾਓ ਠੀਕ- ਠਾਕ?
ਹਾਂਜੀ ਪੈਣ ਜੀ, ਆਪਾਂ ਬਧੀਆ ਤੁਸੀ ਸੁਣਾਓ ਕੀ ਹਾਲ ਨੇ ਤਹਾਡੇ?
ਹਾਂਜੀ। ਪੈਣ ਜੀ ਮੈਂ ਵੀ ਠੀਕ ਆ।
ਹੋਰ ਪੈਣ ਜੀ ਬੜੇ ਹੀ ਦਿਨਾਂ ਬਾਦ ਤੁਸੀ ਯਾਦ ਕੀਤਾ ਯਾ ਕੀ ਗੱਲ ਐ?
ਬਸ ਭੈਣ ਜੀ, ਹਾਂਜੀ। ਬਸ ਭੈਣ ਜੀ ਬਿਜੀ ਸੀਗੀ ਥੋੜਾ। ਮੇਰੇ ਮੁੰਡੇ ਨੂੰ ਬੁਖਾਰ ਜਯਾ ਹੋ ਗਯਾ ਸੀਗਾ, ਬਸ ਉਹਦੀ ਕੇਅਰ ਵਿੱਚ ਥੋੜਾ ਬੀਜੀ ਸੀਗੀ ਚਾਰ- ਪੰਜ ਦਿਨ।
ਹਾਂਜੀ ਆ ਤਾਂ ਗੱਲ ਸਹੀ ਆ, ਜਦ ਬੱਚਿਆਂ ਬੱਚੇ ਬਿਮਾਰ ਹੁੰਦੇ ਆ ਫੇਰ ਸਾਰਾ- ਸਾਰਾ ਦਿਨ ਉਨਾਂ ਚ ਈ ਲੰਘ ਜਾਂਦੈ।
ਹਾਂਜੀ। ਉਹ ਨਾ ਵੈਦਰ ਚੇਂਜ ਹੋ ਰਯਾ ਸੀਗਾ ਨਾ, ਕਦੀ ਬਾਰਸ਼ ਕਦੀ ਧੁੱਪ। ਬਸ ਇਸ ਕਰਕੇ ਬਸ ਤਵਾਨੂੰ ਪਤਾ ਬੱਚੇ ਬਿਮਾਰ ਹੋ ਜਾਂਦੇ ਆ।
ਬਿਲਕੁਲ ਜੀ। ਸਹੀ ਗੱਲ ਐ ਜੀ ਸਹੀ ਗੱਲ ਐ। ਹੋਰ ਦੱਸੋ ਪੈਣ ਜੀ ਕੀ ਕਰਦੇ ਸੀ? ਰੋਟੀ- ਪਾਣੀ ਹੋ ਗਯਾ?
ਹਾਂਜੀ ਭੈਣ ਜੀ। ਹੋ ਗਆ ਰੋਟੀ- ਪਾਣੀ ਤਾਂ।
ਹਾਂਜੀ। ਹੋਰ ਭੈਣ ਜੀ, ਹਾਂਜੀ ਦਸੋ? ਸੋ ਦੱਸੋ- ਦੱਸੋ ਜੀ ਤੁਹੀ?
ਭੈਣ ਜੀ ਬਸ ਇਹੀ ਕਹਿਣਾ ਸੀਗਾ, ਤੁਸੀਂ ਕਿਵੇਂ ਬੱਚਿਆਂ ਨੂੰ ਖਾਂਸੀ ਜ਼ੁਕਾਮ ਤੋਂ ਬੁਖਾਰ ਤੋਂ ਚਾਂਦੇ ਆ, ਵੈਦਰ ਚੇਂਜ ਵਿੱਚ ਮੌਸਮ ਚੇਂਜ ਹੁੰਦਾ ਜਿੱਦਾਂ
ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਦੇਖੋ ਬ ਬੱਚਿਆਂ ਨੂੰ ਜਦੋਂ ਵੇਦਰ ਚੇਂਜ ਹੁੰਦਾ ਆ। ਮੈਂ ਉਹਨਾਂ ਨੂੰ ਸ਼ੁਰੂ ਤੋਂ ਡੰਡੇ ਪਾਣੀ ਪੀਣ ਨੀ ਦਿੰਦੀ।
ਹਾਂ ਇਹ ਤੇ ਠੀਕ ਕਰ ਦੇ ਓ, ਹਾਂਜੀ।
ਠੀਕ ਹੈ, ਤੇ ਦੂਜੀ ਗੱਲ ਜਿਵੇਂ ਲੱਗ ਗਿਆ ਵੀ ਹਾਂ ਹੁਣ ਮੀਂਹ ਸ਼ੁਰੂ ਹੋਣਗੇ ਹੋਣ ਲੱਗ ਗੇ ਆ, ਜਿਵੇਂ ਦੁਪਹਿਰੇ ਗਰਮੀ ਹੋਗੀ ਸ਼ਾਮ ਨੂੰ ਠੰਡ ਹੋਗੀ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਕਹਿਣੇ ਆ ਵੀ ਜੇ ਤੁਸੀਂ ਖੇਡ ਕੇ ਆਏ ਓ ਤਾਂ ਇੱਕ ਦਮ ਫੈਨ ਥੱਲੇ ਨਾ ਬੈਠੋ ਜੇ। ਆਪਣਾ ਨੋਰਮਲ ਜਿਹੜੀ ਸਵੈਟਿੰਗ ਪਸੀਨਾ ਹੁੰਦਾਾ ਉਹਨੂੰ ਸੁਕਾ ਲਓ। ਉਸ ਤੋਂ ਬਾਅਦ ਤੁਸੀਂ ਫੈਨ ਥੱਲੇ ਆਓ, ਜਾਂ ਏਸੀ ਚ ਆਓ। ਕਿਉਂਕੀ ਬੱਚੇ ਕੀ ਕਰਦੇ ਆ ਭੈਣ ਜੀ? ਖੇਡਦੇ ਆ, ਪਸੀਨੋ ਪਸੀਨ ਔਂਦੇ ਆ। ਤੇ ਆ ਕੇ ਸਿੱਧਾ ਏਸੀਆਂ ਥੱਲੇ ਬਹਿ ਜਾਂਦੇ ਆ।
ਹਾਂਜੀ ਇਹ ਤੇ ਬਿਲਕੁਲ ਸਹੀ ਕਹਿ ਰਹੇ ਓ ਤੁਸੀਂ।
ਠੰਡੇ ਪਾਣੀ ਪੀ ਲੈਂਦੇ ਆ। ਕੋਲਡ ਡਰਿੰਕਾਂ ਪੀ ਲੈਂਦੇ, ਔਹ ਫੇਰ ਗਰਮ ਸਰਦ ਹੋ ਜਾਂਦਾ, ਠੀਕ ਆ ਜੀ। ਫੇਰ ਉਹਦੇ ਨਾਲ ਬੁਖਾਰ ਸ਼ੁਰੂ ਹੋ ਜਾਂਦਾ। ਟੀਕਾ ਬੱਚਿਆਂ ਨੂੰ ਆਹ ਸਾਰੀਆਂ ਗੱਲਾਂ ਦਾ ਬਹੁਤ ਧਿਆਨ ਦੇਣਾ ਪੈਂਦਾ, ਮੈਂ ਤਾਂ ਇਹਨਾਂ ਨੂੰ ਇੱਕੋ ਗੱਲ ਕਰਦੀ ਹਾਂ ਭੈਣ ਜ ਜੀ ਹਲਦੀ ਵਾਲਾ ਦੁੱਧ ਦੇ ਦੋ।
ਹਾਂ ਇਹ ਤੇ ਤੁਸੀਂ ਠੀਕ ਕਹਿ ਰਹੇ ਹੋ ਹਾਂਜੀ, ਹਾਂਜੀ।
ਦੂਜੀ ਗੱਲ ਬਾਹਰ ਦੀ ਛੇਤੀ ਦਵਾਈ ਨਾ ਦੋ‌। ਖ਼ਾਸ ਕਰ ਜ਼ੁਕਾਮ ਸਰਦੀ ਦੇ ਵਿੱਚ ਤਾਂ ਨਾ ਹੀ ਦਿਉ ਜੀ।
ਹਾਂਜੀ ਆ ਤੇ ਤੁਸੀਂ ਠੀਕ ਕਹਿ ਰਹੇ ਹੋ, ਭੈਣ ਜੀ ਜੁਕਾਮ ਸਰਦੀ ਦੀ ਤੇ ਮੈਂ ਨਹੀਂ ਦਿੰਦੀ। ਮੈਂ ਤੇ ਮੋਟੀ ਲਾਚੀ ਤੇ ਜਵੈਨ ਦਾ ਪਾਣੀ ਉਬਾਲ ਕੇ ਨਾ ਉਹ ਜਦ ਅੱਧਾ ਰਹਿ ਜਾਂਦਾ ਨਾ ਉਹ ਦਿੰਦੀ ਆ ਬੱਚਿਆਂ ਨੂੰ, ਤੇ ਖਾਂਸੀ ਜ਼ੁਕਾਮ ਤੇ ਫਟਾਫਟ ਉਹਦੇ ਨਾਲ ਹੀ ਠੀਕ ਹੋ ਜਾਂਦਾ ਐ। ਬਸ ਫਿਰ ਜਦੋਂ ਫੀਵਰ ਹੋ ਜਾਵੇ ਤਾਂ ਫੇਰ ਤੁਹਾਨੂੰ ਪਤਾ ਡਾਕਟਰ ਕੋਲ ਜਾਣਾ ਹੀ ਪੈਂਦਾ, ਫੇਰ ਤੇ ਦਵਾਈ ਲੈਣੀ ਪੈਂਦੀ ਹੈ।
ਹਾਂਜੀ, ਨਹੀਂ ਇਹ ਤਾਂ ਕੀ ਆ ਤੁਸੀਂ ਮੋਟੀ ਕੋਕ ਲਾ, ਕਿਉਂਕਿ ਗਰਮੀ ਵੀ ਹੈ ਦੇਖੋ ਇਸ ਲਈ ਤੁਸੀਂ ਕੀ ਕਰੋ, ਗਰਮ ਚੀਜ਼ਾਂ ਦਾ ਪਾਣੀ ਨਾ ਦੋਵੋਂ। ਤੁਸੀ ਇੱਕ ਦੋ ਪੱਤੇ ਤੁਲਸੀ ਦੇ ਉਬਾਲ ਕੇ ਠੀਕ ਆ ਜੀ ਤੇ ਥੋੜ੍ਹਾ ਜਿਹਾ ਮਾਮੂਲੀ ਜਿਹਾ ਗੁੜ ਪਾ ਕੇ, ਉਹ ਦਿਉ ਬੱਚਿਆਂ ਨੂੰ ਹਜੇ ਮੋਟੀ ਲੈ ਚੀ ਇਹ ਸਭ ਨਾ ਦੋ ਕਿਉਕਿ ਬੁਖਾਰ ਦੇ ਵਿੱਚ ਕਦੇ ਵੀ ਬੱਚੇ ਨੂੰ ਗਰਮ ਚੀਜ਼ਾਂ ਦਾ ਨਹੀਂ ਦੇਣਾ ਚਾਹੀਦਾ।
ਨਹੀਂ ਭੈਣ ਜੀ ਇਹ ਬੁਖਾਰ ਵਿੱਚ ਨਹੀਂ ਦਿੱਤੀ ਸੀਗੀ, ਮੈਂ ਜਦੋਂ ਪਹਿਲੇ ਦੋ ਤਿੰਨ ਉਹਨੂੰ ਖਾਂਸੀ ਜੁਕਾ ਖੰਗ ਰਿਹਾ ਸੀ ਨਾ ਤਾਂ ਦਿੱਤਾ ਸੀਗਾ ਥੋੜਾ ਜਿਹਾ ਦੋ ਚਮਚ ਜਿੰਨਾ ਬਸ ਜ਼ਿਆਦਾ ਨਹੀ ਦਿੱਤ ਤਾ ਸੀਗਾ, ਦੋ- ਦੋ ਚਮਚ ਸਾਰਿਆਂ ਨੇ ਹੀ ਪੀ ਲਿਆ ਸੀ ਉਸ ਹਲਕਾ ਹਲਕਾ ਸਾਰਿਆਂ ਨੂੰ ਹੀ ਲੱਗ ਰਿਹਾ ਸੀਗਾ। ਖਾਂਸੀ ਜ਼ੁਕਾਮ ਜਿਹਾ ਤੇ ਇਸ ਕਰਕੇ ਦੋ ਦੋ ਚਮਚ ਹੀ ਲਿੱਤਾ ਸੀਗਾ ਹਾਂਜੀ ਹਾਂਜੀ।
ਵਾਇਰਲ ਹੋ ਜਾਂਦੀਆਂ ਇਹ ਚੀਜ਼ਾਂ ਹੋਰ ਕੁਛ ਤੁਸੀਂ ਨਾ ਇੱਕ ਕੰਮ ਕਰਿਆ ਕਰੋ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਕਹੋ ਕਿ ਤੁਸੀਂ ਜਦੋਂ ਖੇਡ ਕੇ ਆਉਂਨੇ ਹੋ ਆਪਦਾ ਪਸੀਨਾ ਅੱਛੀ ਤਰ੍ਹਾਂ ਸਾਫ ਕਰਕੇ ਕੇ ਥੋੜ੍ਹਾ ਪੰਜ ਦਸ ਮਿੰਟ ਬਹਿ ਕੇ ਉਸ ਤੋਂ ਬਾਅਦ ਹੀ ਫ਼ੈਨ ਜਾਂ ਏਸੀ ਥੱਲੇ ਆ ਕੇ ਬੈਠੋ। ਉਹ ਤੋਂ ਬਾਅਦ ਹੀ ਤੁਸੀਂ ਪਾਣੀ ਪੀਓ ਤਾਂ ਕਿ ਤੁਹਾਨੂੰ ਅੱਗੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ।
ਹਾਂਜੀ ਭੈਣ ਜੀ ਸਮਝਾਈ ਦਾ ਤੇ ਹੈਗਾ ਬਟ ਨਾ ਬੱਚੇ ਸਮਝਦੇ ਨੀ ਤੁਹਾਨੂੰ ਪਤਾ ਜਰਾ ਜਾ ਅੱਗੇ ਪਿੱਛੇ ਹੋ ਕਿਉਂਕਿ ਅਸੀਂ ਉਹਨਾਂ ਦੇ ਸਿਰ ਤੇ ਥੋੜ੍ਹੀ ਬੈਠ ਠੇ ਆ ਮੈਂ ਆਪਣਾ ਕੰਮ ਲੱਗ ਜਾਂਦੀ ਆ। ਤੇ ਉਹ ਖੇਲ ਕੇ ਆ ਕੇ ਬਹਿ ਕੇ ਪੰਜ ਮਿੰਟ ਦੇਖਦਾ ਮੰਮਾ ਇੱਧਰ ਉਧਰ ਹੋਈ ਫਟਾ ਫਟ ਜਾ ਕੇ ਪਾਣੀ ਪੀਣ ਲੱਗ ਜਾਂਦੇ ਨੇ। ਬਾਅਦ ਚੋਂ ਮੈਨੂੰ ਪਤਾ ਲੱਗਦਾ ਕਿ ਇਨੇ ਪਾਣੀ ਪੀ ਲਿਆ ਸੀ ਠੰਢਾ ਤੇ ਤਾਂ ਹੀ ਇਹਦੀ ਤਬੀਅਤ ਖ਼ਰਾਬ ਹੋਈ ਏ।
ਗਲਤ ਗੱਲ ਆ ਬੱਚਿਆਂ ਦੀ ਵੀ ਆਪਦੀ ਆਪਦੀ ਤਬੀਅਤ ਨਹੀਂ ਦੇਖਦੇ ਨਾ ਉਹਨਾਂ ਨੂੰ ਲੱਗਦਾ ਅਸੀਂ ਮੂਰਖ ਬਣਾ ਰਹੇ ਹਾਂ ਮਾਂ ਪਿਓ ਨੂੰ।
ਹਾਂਜੀ ਹਾਂਜੀ।
ਤੁਸੀਂ ਨਾ ਇੱਕ ਕੰਮ ਕਰੋ ਭੈਣ ਜੀ। ਸ਼ਹਿਦ ਆ ਨਾ ਸ਼ਹਿਦ ਦੇ ਵਿੱਚ ਨਾ ਥੋੜ੍ਹਾ ਜਿਹਾ ਦੋ ਚਾਰ ਬੂੰਦਾਂ ਨਿੰਬੂ ਨਿਚੋੜ ਲਓ। ਪਾਣੀ ਲਿਓ ਕੋਸਾ ਜਿਹਾ ਉਹ ਚ ਨਿੰਬੂ ਜ਼ਰੂਰ ਪਾਇਓ ਥੋੜਾ ਜਿਹਾ। ਫੇਰ ਸ਼ਾਇਦ ਪਾ ਦਿਓ। ਠੀਕ ਆ ਜੀ ਤੇ ਦੇਖੋ ਗ੍ਰੀਨ ਟੀ ਤਾਂ ਸਾਰਿਆਂ ਦੇ ਘਰੇ ਹੁੰਦੀ ਐ। ਉਹ ਜ਼ਰੂਰ ਪਾ ਲਿਓ ਥੋੜ੍ਹੀ ਜਿਹੀ ਇਹ ਤੁਹਾਨੂੰ ਦੇਖੋ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜੂਗਾ ਵੀ ਬੱਚੇ ਦਾ ਜੁਖਾਮ ਬਿਲਕੁਲ ਠੀਕ ਆ।
ਅੱਛਾ ਜੀ ਇਹ ਤਾਂ ਤੁਸੀਂ ਬੜੀ ਵੱਡੀ ਬੜੀ ਅੱਛੀ ਮੈਨੂੰ ਦਵਾਈ ਦੱਸੀ ਹੈ। ਜੋ ਵੀ ਘਰ ਦੀ ਹੋਮ ਰੈਮਡੀ ਦੱਸੀ ਹੈ ਬਹੁਤ ਹੀ ਵਧੀਆ ਲੱਗੀ ਮੈਨੂੰ ਮੈਂ ਜ਼ਰੂਰ ਦਿਆਂਗੀ ਐ।
ਨਾਲੇ ਕੀ ਹੈਨਾ ਭੈਣ ਜੀ ਗਰਮੀ ਦੇ ਵਿੱਚ ਦੂਜੀਆਂ ਚੀਜ਼ਾਂ ਨੁਕਸਾਨ ਵੀ ਨੀ ਦੇਣਗੀਆ। ਨਹੀਂ ਤਾਂ ਯੂਰੀਅਨ ਪਾਸ ਕਰਦੇ ਹੋਏ ਫੇਰ ਬੱਚਿਆਂ ਨੂੰ ਜਲਣ ਜਹੀ ਪ੍ਰੋਬਲਮ ਆ ਸਕਦੀ ਹੈ।
ਹਾਂਜੀ ਬੱਚੇ ਕਹਿੰਦੇ ਤੇ ਨੇ ਹਾਂਜੀ।
ਆ ਚੀਜ਼ ਦੋ ਇਹਦੇ ਨਾਲ ਨਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਆ। ਨਾਲੇ ਤੁਰੰਤ ਆਰਾਮ ਮਿਲ ਜਾਂਦਾ ਇਹਦੇ ਨਾਲ।
ਹਾਂਜੀ ਹਾਂਜੀ।
ਜਾਂ ਫੇਰ ਪਾਣੀ ਚ ਥੋੜ੍ਹਾ ਜਿਹਾ ਨੂਣ ਮਿਲਾ ਦੋ ਉਹਦੇ ਨਾਲ ਗਰਾਰੇ ਕਰਵਾ ਲੋ।
ਹਾਂਜੀ ਹਾਂਜੀ ਏਦਾਂ ਹੀ ਕਰਾਂਗੇ। ਹਾਂਜੀ ਗਰਾਰੇ ਤੇ ਮੈਂ ਸਭ ਤੋਂ ਪਹਿਲਾਂ ਹੀ ਕਹਿੰਨੀ ਹਾਂ ਕੋਸੇ ਪਾਣੇ ਵਿੱਚ ਨਮਕ ਤੇ ਹਲਕੀ ਜਿਹੀ ਹਲਦੀ ਪਾ ਦਿੰਦੀ ਆ। ਵੀ ਉਹਦੇ ਨਾਲ ਗਰਾਰੇ ਕਰਲੋ ਖਾਂਸੀ ਦਾ ਤੇ ਫਟਾਫਟ ਇਹਦੇ ਨਾਲ ਹੀ ਫ਼ਰਕ ਪੈ ਜਾਂਦਾ। ਬਾਕੀ ਅਦਰਕ ਸ਼ਹਿਦ ਅਸੀਂ ਸਰਦੀਆਂ ਚ ਦੇਨੇ ਆ। ਗਰਮੀਆਂ ਚ ਉਹ ਵੀ ਥੋੜਾ ਅਵੋਇਡ ਕਰੀਦਾ ਹਾਂਜੀ ਹਾਂਜੀ।
ਬਿਲਕੁਲ ਤੇ ਦੂਜੀ ਗੱਲ ਪਤਾ ਕੀ ਆ ਪਾਣੀ ਦੀ ਕਮੀਂ ਹੋ ਜਾਂਦੀ ਆ ਗਰਮੀ ਇਹ ਜਾ ਮੌਸਮ ਆ ਬੱਚਿਆਂ ਦੇ ਸਰੀਰ ਚ ਅੱਗੇ ਪਾਣੀ ਨਹੀਂ ਹੁੰਦਾ ਪਾਣੀ ਦੀ ਕਮੀ ਹੋ ਜਾਂਦੀ ਐ ਇਹ ਚੀਜ਼ਾਂ ਨਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਿਲਾਓ ਇਹਨਾਂ ਨੂੰ
ਹਾਂਜੀ ਹਾਂਜੀ ਏਦਾਂ ਹੀ ਕਰੀਦਾ ਭੈਨ ਜੀ ਪਾਣੀ ਤੇ ਜ਼ਿਆਦਾ ਪਿਲਾਈ ਦਾ ਮੈਂ ਤੇ ਬੋਟਲ ਭਰ ਭਰ ਕੇ ਰੱਖਦੀ ਰਹਿੰਨੀ ਆ ਜਦੋਂ ਖਾਲੀ ਕਰਦੇ ਨੇ ਮੈਂ ਫਿਰ ਮੈਂ ਈ ਭਰ ਕੇ ਰੱਖ ਦਿੰਦੀ ਹਾਂ ਕਿ ਕਦੀ ਉੱਠ ਕੇ ਆਲਸ ਕਰਨ ਲੈਣ ਦਾ ਕਿਚ ਤੋਂ ਮੈਂ ਈ ਭਰ ਕੇ ਰੱਖ ਦਿੰਦੀ ਹਾਂ ਪਰ ਭੈਣ ਜੀ ਫੇਰ ਵੀ ਬੱਚੇ ਨਾ ਬਸ ਕੁਲ ਆਪਣਾ ਧਿਆਨ ਨੀ ਰੱਖਦੇ
ਨਹੀਂ ਇਹਨਾਂ ਨੇ ਰੱਖਣਾ ਚਈਦਾ ਬਿਲਕੁਲ ਰੱਖਣ ਇਹਨਾਂ ਨੂੰ ਆਦਤ ਪਾਣੀ ਚਾਹੀਦੀ ਐ ਵੀ ਇਹ ਕਰੋ ਤੁਸੀਂ ਨਾ ਇਹਨਾਂ ਨੂੰ ਹੁਣ ਪੇਮੈਂਟ ਦੋ ਟਾਈਮ ਤਾਂ ਇਹਨਾਂ ਨੂੰ ਸ਼ਹਿਦ ਵਾਲਾ ਪਾਣੀ ਵਿੱਚ ਨਿੰਬੂ ਜ਼ਰੂਰ ਦੋ
ਹਾਂਜੀ ਹਾਂਜੀ ਹਾਂਜੀ ਦਿਆਂ
ਕਿਉਂਕਿ ਬੱਚਿਆਂ ਦੇ ਨੱਕ ਵੀ ਬੰਦ ਹੋ ਜਾਂਦੇ ਆ ਸਾਹ ਲੈਣ ਨੂੰ ਵੀ ਬਹੁਤ ਉਹਨਾਂ ਨੂੰ ਔਖਾ ਜਿਹਾ ਲੱਗਦਾ ਤਾਂ ਕਰਕੇ ਸਾਨੂੰ ਵੀ ਐ ਲੱਗਦਾ ਵੀ ਨਹੀਂ ਬੱਚੇ ਠੀਕ ਰਹਿਣ
ਹਾਂਜੀ ਐ ਤੇ ਠੀਕ ਕਹਿ ਰਹੇ ਹੋ ਭੈਨ ਜੀ ਤੁਸੀਂ ਭੈਨ ਜੀ ਬਾਹਰ ਨਾ ਸਾਰਾ ਘਰ ਦੇ ਬਾਹਰ ਸਾਰਾ ਪਾਣੀ ਖੜਾ ਹੈਗਾ ਉਹਨਾਂ ਉੱਤੇ ਮੱਛਰ ਮੱਛਰ ਆਂਦੇ ਰਹਿੰਦੇ ਨੇ ਤੇ ਸਾਡੇ ਪੜੋਸੀਆਂ ਦੇ ਬੱਚੇ ਨੂੰ ਤੇ ਡੇਂਗੂ ਵੀ ਹੋ ਗਿਆ ਮੈਂ ਤੇ ਹੁਣ ਬਾਹਰ ਵੀ ਨੀ ਨਿਕਲਣ ਦਿੰਦੀ ਬੱਚਿਆਂ ਨੂੰ
ਇਹ ਤਾਂ ਇਹ ਡੇਂਗੂ ਇਹ ਸਾਰੀਆਂ ਚੀਜ਼ਾਂ ਉਹ ਮੱਛਰ ਕਰਕੇ ਵੀ ਹੁੰਦੀਆਂ ਨੇ ਜਿਹੜਾ ਜਮਿਆ ਹੋਇਆ ਪਾਣੀ ਕਿੱਥੇ ਖੜਿਆ ਹੋਇਆ ਪਾਣੀ ਆ ਪੇੜ ਪੌਦਿਆਂ ਦੀ ਮਿੱ ਟੀ ਦਾ ਲਾ ਲੋ ਤੁਸੀਂ ਉਹ ਤਾਂ ਐਹੇ ਜਿਹਾ ਮੱਛਰ ਐ ਤੁਸੀਂ ਮਤਲਬ ਬੱਚਿਆਂ ਨੂੰ ਨਾ ਸਵੇਰ ਦੇ ਟੈਮ ਜਿਹੜਾ ਨਾਰੀਅਲ ਦਾ ਤੇਲ ਕਹਿੰਨੇ ਆ ਨਾ ਆਪਾਂ ਉਹਦਾ ਥੋੜ੍ਹਾ ਥੋੜ੍ਹਾ ਟਚ ਜ਼ਰੂਰ ਦੋ ਬੱਚਿਆਂ ਦੇ ਹੱਥ ਪੈਰਾਂ ਚ
ਹਾਂਜੀ ਹਾਂਜੀ ਹਾਂਜੀ ਭੈਨ ਜੀ ਨਾਲ ਕਹਿੰਦੇ ਨੇ ਬਾਰਿਸ਼ਾਂ ਦੇ ਮੌਸਮ ਵਿਚ ਨਾ ਬੱਚਿਆਂ ਨੂੰ ਪੂਰੇ ਕੱਪੜੇ ਤੇ ਸੋਕਸ ਤੇ ਸ਼ੂਜ ਵੀ ਪਾਣੇ ਚਾਹੀਦੇ ਨੇ ਤਾਂ ਕੀ ਕੋਈ ਮੱਛਰ ਕੱਟੇ ਨਾ ਕਿਉਂਕਿ ਨਾ ਐ ਹਾਂਜੀ ਹਾਜੀ
ਹੁੰਦਾ ਸ ਨੌਰਥ ਸਾਈਡ ਆ ਨਾ ਗਰਮੀ ਬਹੁਤ ਹੁੰਦੀ ਆ
ਹਾਂਜੀ
ਚਾਹੇ ਜਿੰਨਾ ਮਰਜ਼ੀ ਮੀਂਹ ਪੈ ਜੇ ਬੱਚੇ ਨਾ ਸੋਕਸ ਪਾ ਸਕਣਗੇ ਨਾ ਬੱਚੇ ਫੁੱਲ ਬਾਹਵਾਂ ਦੇ ਕੱਪੜੇ ਤੇ ਨਾ ਫੁੱਲ ਕੱਪੜੇ ਪਾ ਸਕ ਇਹ ਗੱਲ ਹੋ ਨੀਜੀ ਆਪਣਾ ਸਾਊਥ ਸਾਈਡ ਵਾਲ ਵੀ ਚਲੋ ਉੱਥੇ ਮੀਂਹ ਜਦੋਂ ਪੈਂਦੇ ਆ ਤਾਂ ਕਾਫ਼ੀ ਠੰਡ ਜਿਹੀ ਹੋ ਜਾਂਦੀ ਹੈ ਠੰਢਾ ਮੌਸਮ ਹੋ ਜਾਂਦਾ ਪਰ ਇਹ ਚੀਜ਼ ਨੋਰ ਸਾਈਡ ਦੇ ਨੋਰ ਸਾਈਡ ਚ ਤੁਸੀਂ ਬੱਚਿਆਂ ਨੂੰ ਨਾਰੀਅਲ ਦਾ ਤੇਲ ਜ਼ਰੂਰ ਹੱਥ ਪੈਰ ਚ ਲਗਾਓ ਨਹਾਣ ਤੋਂ ਬਾਅਦ ਵੀ ਤੇ ਵੈਸੇ
ਹਾਂਜੀ ਭੈਨਜੀ ਲਾਈ ਦਾ ਮੇਰਾ ਨਾ ਬੇਟਾ ਹੈਗਾ ਨਾ ਜਿਹੜਾ ਉਹ ਨਾ ਸ਼ਾਮੀ ਬੈਟ ਬੋਲ ਖੇਲਦਾ ਆ ਫੁੱਟਬੋਲ ਖੇਲਦਾ ਫੇਰ ਉਹ ਨਾ ਪੂ ਫੁਲ ਮਲਬ ਪਜਾਮਾ ਪੂਰਾ ਪਾ ਕੇ ਰੱਖਦਾ ਨਾਲ ਸ਼ੂਜ ਸੋਕਸ ਵੀ ਜ਼ਰੂਰੀ ਹੁੰਦੇ ਨ ਖੇਲ ਦੇ ਹਾਂ ਤੁਹਾਨੂੰ ਪਤਾ ਨੀ ਤੇ ਚੋਟ ਲੱਗ ਜਾਂਦੀ ਹੈ ਹਾਂਜੀ ਇਸ ਕਰਕੇ ਉਹ ਪੂਰੇ ਪਾ ਕੇ ਰੱਖਦਾ ਫੇਰ ਤਾਂ ਮੱਛਰਾਂ ਤੋਂ ਬਚਾਅ ਰਹਿੰਦਾ ਕਿਉਂਕਿ ਜਿਹੜਾ ਡੇਂਗੂ ਦਾ ਮੱਛਰ ਹੈ ਨਾ। ਉਹ ਕਹਿੰਦੇ ਨੇ ਗੋਡੇ ਤੋਂ ਥੱਲੇ- ਥੱਲੇ ਇੰਨੀ ਜਗਾ ਤੇ ਹੀ ਉਡ ਸਕਦਾ ਏ ਮਤਲਬ। ਮਤਲਬ ਜਿੰਨਾ ਅਸੀਂ ਸਾਡਾ ਗੋਡ ਹਾਂ, ਹਾਂਜੀ- ਹਾਂਜੀ ਉੱਥੇ ਹੀ ਤੇਲ ਅਗਰ ਉਹ ਨਿੱਕਰ ਪਾਏ ਨਾ ਹਾਂਜੀ ਅਗਰ ਨਕਰ ਪਾਵੇ ਤੇ ਫੇਰ ਮੈਂ ਤੇਲ ਲਵਾ ਦਿੰਨੀ ਹਾਂ ਵੈਸੇ ਤੇ ਮੈਂ ਉਹਨੂੰ ਕਵਰ ਹੀ ਰੱਖਣੀ ਹੈਗੀ ਆ। ਸ਼ਾਮੀ ਖੇਲਦੇ ਹੋਏ ਜਦੋਂ ਬਾਰ ਜਾਂਦਾ।
ਭੈਣ ਜੀ, ਹੁਣ ਇਹ ਵੀ ਮੈਂ ਤੁਹਾਡਾ ਡਾਊਟ ਕਲੀਅਰ ਕਰਦੀ ਹਾਂ। ਹੁਣ ਜੇ ਤਾਂ ਬੱਚਿਆਂ ਨੇ ਪਜਾਮੇ ਦੇ ਰੰਗ ਗੂੜੇ ਪਾਏ ਆ, ਜਿਵੇਂ ਕਾਲਾ, ਨੀਲਾ ਏਦਾਂ ਦੇ ਕਲਰ ਪਾਇਆ, ਫਿਰ ਤਾਂ ਤੁਸੀਂ ਜੀ ਉਹਨੂੰ ਜ਼ਰੂਰ- ਪਜਾਮੇ ਪਾਉਣ ਤੋਂ ਪਹਿਲਾਂ ਗੋਡਿਆਂ ਤੱਕ, ਪੈਰਾਂ ਤੱਕ ਜ਼ਰੂਰ ਨਾਰੀਅਲ ਦਾ ਤੇਲ ਲਾਓ।
ਹਾਂਜੀ, ਠੀਕ ਆ ਜੀ।
ਕਿਉਂਕ ਅਸੀ ਇੰਨੇ- ਆਪਾਂ ਇਹਨੇ ਖੱਦੜ ਦੇ ਥੋੜੀ ਕੱਪੜੇ ਪਾਉਨੇ ਆ। ਕੋਟਨ ਦੇ ਈ ਪਤਲੇ ਕੱਪੜੇ ਹੁੰਦੇ ਆ ਗਰਮੀਆਂ ਚ। ਮੱਛਰ ਤਾਂ ਆਰਾਮ ਨਾਲ, ਜੋ ਉਹਨੇ ਕਰਨਾ ਕਰਦੇ ਪਏ ਆ ਤੁਸੀਂ ਨਾਰੀਅਲ ਦਾ ਤੇਲ ਜ਼ਰੂਰ ਲਾਓ, ਚਾਹੇ ਤੁਸੀਂ- ਅੱਧੇ ਕੱਪੜੇ ਪਵਾ ਰਹੇ ਹੋ ਚਾਹੇ ਤੁਸੀਂ ਫੁੱਲ ਕੱਪੜੇ ਪਵਾ ਰਹੇ ਹੋ ਤੁਸੀਂ ਇਹ ਕੰਮ ਜ਼ਰੂਰ ਕਰ ਲਿਓ।
ਹਾਂਜੀ ਭੈਣ ਜੀ ਏਦਾਂ ਹੀ ਕਰਾਂਗੀ ਮੈਂ ਹਾਂਜੀ ਏਦਾਂ ਹੀ ਕਰਾਂਗੀ।
ਦੂਜੀ- ਦੂਜੀ ਗੱਲ ਕਪੂਰ ਜਿਹੜਾ ਹੁੰਦਾ ਏ ਆ। ਤੇ ਜੋ ਆਪਾਂ ਕਹਿੰਦੇ ਹਾਂ ਕਿ ਪਾਥੀਆਂ।
ਹਾਂਜੀ।
ਹੁ ਮੈਨੂੰ ਨਹੀਂ ਪਤਾ ਇੱਥੇ ਕੀ ਕਹਿੰਦੇ ਆ। ਜਿਹੜੀਆਂ ਹਾਂਜੀ ਪਾਥੀਆਂ, ਪਾਥੀਆਂ ਜੇ ਨਹੀਂ ਮਿਲਦੀਆਂ ਤਾਂ ਕਪੂਰ ਜਰੂਰ ਜਲਾਓ। ਘਰ ਚ ਕਪੂਰ ਦਾ ਧੂੰਆਂ ਜ਼ਰੂਰ ਦੋ ਜਿੱਥੇ ਪੇੜ- ਪੌਦੇ ਲੱਗੇ ਹੋਏ ਆ। ਉਹਦੇ ਆਈਸ ਸਾਈਡ ਪੂਰਾ ਕਪੂਰ ਦਾ ਰੋਜ਼ ਤੁਸੀਂ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਜ਼ਰੂਰ ਦਉ, ਮੱਛਰਾਂ ਦੀ ਫੇਰ ਪ੍ਰੋਬਲਮ ਨਹੀਂ ਹੁੰਦੀ।
ਹਾਂ ਠੀਕ ਹੈ ਭੈਣਜੀ ਔਰ ਜਿਹੜਾ ਮੇਰਾ ਪੜੋਸੀਆਂ ਦਾ ਬੱਚਾ ਜਿਹੜਾ ਬਿਮਾਰ ਹੋਇਆ ਵਿਚਾਰਾ ਉਹਦੇ ਤੇ ਮੈਨੂੰ ਬੜਾ ਤਰਸ ਆਇਆ ਉਹਨੂੰ ਤਾਂ ਇੰਨੀ ਸਾਰੀ ਵੋਮਿਟ ਟਿੰਗ ਹੋ ਰਹੀ ਹੈ ਇੰਨੀ ਸਾਰੀ ਪਰੇਸ਼ਾਨੀ ਹੋ ਰਹੀ ਹੈ ਵਿਚਾਰਾ ਹੋਸਪੀਟਲਾਈਜ਼ਡ ਹੋ ਗਿਆ।
ਹੋਣਾ ਹੀ ਸੀਗਾ। ਹੋਣਾ ਹੀ ਸੀਗਾ ਕਿਉਂਕਿ, ਬੱਚੇ ਮੰਨਦੇ ਨੀ ਆ ਜੀ।
ਹਾਂ ਕੁੱਝ ਖਾਇਆ ਪੀਆ ਨੀ ਜਾਂਦਾ ਨਾ ਭੈਣ ਜੀ ਡੇਂਗੂ ਵਿੱਚ ਇਸ ਕਰਕੇ। ਮੈਂ ਤੇ ਇਹੀ ਕਹਾਂਗੀ ਰੱਬ ਦੇ ਅੱਗੇ ਦੁਆ ਕਰਨਾ ਤੁਸੀਂ ਵੀ ਕਿ ਬੱਚਾ ਜਲਦੀ ਠੀਕ ਹੋ ਕੇ ਆਪਣੇ ਘਰ ਆ ਜਾਏ।
ਬਿਲਕੁਲ ਜੀ ਅਸੀਂ ਅਰਦਾਸ ਕਰਾਂਗੇ। ਹਾਂਜੀ ਅਰਦਾਸ ਕਰਾਂਗੇ ਜ਼ਰੂਰ, ਹਾਂਜੀ ਠੀਕ ਹੈ।
ਠੀਕ ਹੈ ਜੀ ਹਾਂਜੀ ਸਾਸਰੀ ਕਾਲ ਜੀ।